ਹੈਲੋ, ਹਾਂਜੀ
ਸਸ ਰੀ ਅਕਾਲ।
ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਨੇ।
ਵਧੀਆ ਜੀ, ਤੁਸੀ ਸਣਾਓ?
ਵਧੀਆ ਜੀ।
ਹੋਰ ਕੀ ਬਣ ਰਿਹਾ?
ਬਸ ਬੱਚੇ ਨੂੰ ਸਵਾ ਰਹੀ ਸੀ ਬੱਚੇ ਤੰਗ ਕਰਦੀ ਪਈ ਏ- ਹੂੰ। ਹੋਰ ਬੜਾ ਜਿਆਦਾ ਏ - ਨਾ ਅੱਜ ਕੱਲ ਤਬੀ ਤਬੀਅਤ ਨੀ ਠੀਕ ਨਾ ਤਾ ਕਰਕੇ ਥੜਾ ਤੰ ਤੰਗ ਕਰਦੀ ਪਈ ਏ- ਪੇਟ ਖਰਾਬ ਹੋਇਆ ਹੋਯਾ-
ਅੱਛੇ ਬੱਚੇ, ਫੇਰ ਤੰਗ ਜਰੂਰ ਕਰਦੇ ਨੇ। ਠੀਕ ਨਾ ਹੋਣ ਫੇਰ, ਜਿਆਦਾ ਈ ਤੰਗ ਕਰਦੇ ਨੇ, ਗਰਮੀ ਏਨੀ ਹੈ। ਹਜੇ ਵੀ ਬਾਰਿਸ਼, ਦਾ ਈ ਨਈ ਪਤਾ ਕਿੱਥੇ ਗਈ? ਬਾਰਿਸ਼ ਬਾਰਿਸ਼ ਨੀ ਨਈ ਹੋ ਰਹੀ।
ਬਾਰਿਸ਼, ਹੁਣ ਬੱਚਿਆਂ ਦੇ ਸਕੂਲ ਖੁਲਣੇ ਨੇ ਫਿਰ ਤੇ ਬਾਰਿਸ਼। ਨੀ ਐ ਹਾ ਨੀ ਏ ਹਾਂ ਬੱਚਿਆ ਬੱਚਿਆ ਨੂੰ, ਫਿਰ ਫੇਰ ਮੌਕਾ ਮਿਲ ਜਾਏਗਾ। ਲ ਹਾਂ ਹੁੰਮ ਚ ਫ ਉਹੀ ਹਾਂ, ਅੱਧਾ ਛੇ ਮਹੀਨਿਆਂ, ਦੇ ਸਕੂਲ ਚ ਛੇ ਮਹੀਨੇ ਛੁੱਟੀਆਂ ਈ ਕਰ ਲੈਂਦੇ ਉਹ ਫੀਸ ਉਹਨਾ ਨੇ, ਉਹ ਫੀਸ ਉਹਨਾ ਨੇ, ਪੂਰੀ ਲੈਣੀ ਐ ਫੀਸ, ਓਹਨਾ ਨੇ ਓਹੀ, ਲੈਨੀ ਐ
ਛੁੱਟੀਆ, ਦੀ ਫਰੀ ਦੀ ਦਸੰਬਰ, ਕੋਲ ਠੰਡ ਏ ਠੰਡ ਏ। ਅੱਗੇ ਵੀ ਤੇ ਬੱਚੇ ਪੜ੍ਹਦੇ ਈ ਸਨ, ਜਦੋ ਅਸੀ ਪੜ੍ਹਦੇ ਸਾ ਤਾ ਇਹ ਕੁਛ ਹੁੰਦਾ। ਐ, ਨਈ ਸੀ।
ਹੋਰ ਕੀ ਤਾਂ ਤੇ ਏਨੀਆ ਫੀਸਾ ਏਨਿਆ ਫੀਸਾ ਈ ਨੀ ਨਾ ਨਾ ਫੀਸਾ ਈ ਨੀ ਹੁਣ ਤੇ ਫੀਸਾ ਈ ਇਨੀਆ-ਇਨੀਆ ਨੇ ਬੱਚੇ ਪੇਰੈਂਟਸ ਦੇ ਜ ਕੀਤੇ ਇੱਕ ਬੰਦਾ ਤੇ ਨਾਲ ਦੇ- ਕੰਮ ਹੋਣਾ ਈ ਨੀ ਨਾ ਮੇਰੇ ਖਿਆਲ ਛ ਹੂੰ
ਤੇ ਛੇਵੀ ਚ ਮੇਰੀ ਫੀਸ ਇੱਕ ਰੁਪਇਆ ਸੱਠ ਪਹੈ ਸੀ
ਉਹ ਹੋ ਹਾਂ। ਅ ਅ ਅੱਜ ਅੱਜ ਦੇ ਦੇਖਲੋ ਜ ਜੇ ਬੱਚੇ- ਫਿਰ ਦੋ ਢਾਈ ਹਜ਼ਾਰ ਤੋ ਘੱਟ ਨੀ ਹੈ ਕਿਸੇ ਵੀ ਸਕੂਲ ਵਿੱਚ ਜਾਓ
ਮੇਰੀ ਫੀਸ ਇਕ ਸੌ ਰੁਪਇਆ ਮਹੀਨਾ ਸੀ ਸਿਰਫ ਸੌ ਰੁਪਏ ਹਾਂ ਉਹ ਵੀ ਸਾਨੂੰ ਕੀ ਹੁੰਦਾ ਸੀ। ਕਿ ਏਨਾ ਲਈਦਾ ਸਾਲ ਮਗਰੋ ਸਾਡੇ ਪੈਸੇ ਮਤਲਬ ਕਿ ਵਜੀਫਾ ਮਿਲਦਾ- ਸੀ ਸਾਲ ਬਾਅਦ ਸਾਰੇ ਵਾਪਿਸ ਆ ਜਾਂਦੇ ਸੀ।
ਹਾਂ ਫੇ ਓਹੀ ਨਾ ਫੇ ਫੇਰ ਅੱਜ ਕੱਲ ਅੱਜ ਕੱਲ ਬੈਂਕ ਬਲਾਂਸ ਈ- ਕਹਿੰਦਾ ਸਾਹ ਉਹ ਨੇ ਅੱਜ ਹੀ ਕਮਾਈ ਦੇ-
ਹਾਂ ਹੋਰ ਸ਼ੁਰੂਆਤ- ਹੋਈਏ ਬਾਰਸ਼ ਦੀ ਮਾੜੀ ਜੀ।
ਹਾਂ ਇਹਦੇ ਮੌਸਮ ਤੇ ਹਾਂ ਕਣੀਆ ਆਈਆ ਨੇ ਮੌਸਮ ਬ ਬਣਿਆ ਹੋਯਾ।
ਹਾਂ
ਚਲੋ ਬਸ ਜੇ ਥੋੜਾ ਜਿਹਾ ਠੰਢ ਪਾਜੇਗਾ।
ਥੋੜਾ-ਥੋੜਾ-ਥੋੜਾ-ਥੋੜਾ ਜਿਹਾ ਆਰਾਮ ਆਏ- ਹਾਂ ਉਹ ਬਾਰਿਸ਼ ਅੱਗੇ ਹੋਰ ਮੌਸਮ ਬਿਲਕੁਲ ਗੁੰਮ ਜਾ ਹੋ ਜਾਂਦਾ। ਹੂੰ।
ਬਾਰਸ਼ ਦੇ ਵਿੱਚ ਨਾ ਚਲੋ ਥੋੜਾ ਪਹਿ ਜੇਗੀ ਮੌਸਮ ਸਹੀ-
ਹਾਂ ਇਹ ਤੇ ਹੈ ਹੀ ਹੈ।
ਹਾਂ-
ਹੋਰ ਕੀ ਕਰਦੇ ਹੁਣ?
ਕੁਛ ਨੀ ਬਸ ਹੁਣ ਦੁਪਹਿਰ ਦਾ ਸੋਚਾਂਗੇ ਕੀ ਬਣਾਉਣਾ ਕੀ ਕਰਨਾ।
ਹਾਂ ਪਹਿਲਾਂ ਸ਼ੁਰੂ ਹੋ ਜਾਏਗਾ ਤਿੰਨ ਵਜੇ ਕੋਲ ਹਾਂ, ਸਬ ਦੀ ਅਲਗ-ਅਲਗ ਫਰਮਾਇਸ਼ਾ ਨੇ ਹਾਂ,
ਹੋਰ ਸਭ ਦੀ ਅਲੱਗ ਚੁਆਇਸ ਹੁੰਦੀ ਐ।
ਸਮਣੇ ਸਮਣੇ ਅਸੀਂ ਇਹ ਖਾਂਣੇ ਹਾਂ ਦੇ ਅਸੀਂ ਇਹ ਖਾਂਣੇ ਹਾ ਤੇ ਅਸੀਂ ਇਹ ਖਾਂਣੇ ਹਾਂ ਬੰਦਾ ਇਹ ਬਣਾਣਾ ਵਾਲਾ ਬੰਦੇ
ਹਾਂ ਬਣਾਣ ਵਾਲਾ ਤੇ ਪਜਲ ਹੋ ਜਾਂਦਾ ਕੀ-
ਹਾਂ ਕੀ ਕਰੀਏ ਬਚਿਆਂ ਨੇ ਅਲਗ ਕਰ ਫੁਲਮਈਸ਼ ਵਡੇਆ ਨੇ ਅਲਗ ਕਰੀ ਫੁਰਮਾਇਸ਼ਾਂ
ਤੁਸੀਂ ਕੀ ਬਣਾ ਲਿਆ?
ਅਸੀਂ ਵੈਸੇ ਤਾਂ ਜੀ ਵੈਸੇਸਤੇ ਆਲੂ ਗੋਭੀ ਖਾਧੀ ਤੇ ਹੁਣ ਦੇਖੋ ਆਲੂ ਬੈਗਣ ਬਨਾਵਾਂਗੇ।
ਅੱਛਾ-ਅੱਛਾ ਠੀਕ! ਆਲੂ ਤਾਂ ਪੈ ਹੀਈ ਆ ਹਰ ਚੀਜ਼ ਚ-
ਚੋਲ
ਹਾਂ ਬੈਗਣਾ ਨਾਲ ਤੇ ਚਾਵਲ ਹੀ ਸਹੀ।
ਹਮ ਚਲ- ਹੋਰ ਤੁ ਕੋਈ ਸੀਰੀਅਲ ਵਗੈਰਾ ਦੇਖਦੇ ਹੋ ਸੀਰੀਲ ਵਗੈਰਾ-
ਹਾਂ ਵੀ ਲਈਦਾ ਜੇ ਟਾਈਮ ਮਿਲਦਾ ਹੈ। ਸੀਰੀਅਲ ਸਾਨ ਪੰਜਾਬੀ ਅਤੇ ਪਾਕਿਸਤਾਨੀ ਸੀਰੀਅਲ ਜ਼ਿਆਦਾ ਵੇਖਦੇ ਆਂ। ਹਾਂ ਯੂਟਊਬ ਤੇ ਨਾ ਯੂਟਊਬ ਤੇ ਪਾਕਿਸਤਾਨੀ ਸੀਰੀਅਲ ਆਦੇ ਨੇ, ਬੜੇ ਵਧੀਆ ਹਾਂ ਉਹਦੇ, ਕਿ ਨਾਲ ਇਹਦਾ ਇੱਕ ਸੀਰੀਅਲ ਹੈਗਾ ਤੂੰ ਮੇਰੀ, ਜ਼ਿੰਦਗੀ ਹੋ ਮੇਰੇ ਅਹ ਅਹ ਇਸ ਮੁਰਸਦ, ਬੜੇ ਅੱਛੇ ਨਾ ਸੀਰੀਅਲ ਨੇ ਮਸਾ ਤੀਹ ਪੈਤੀ, ਕਿਸ਼ਤਾਂ ਹੁੰਦੀਆਂ ਹਿੰਦੀ ਹੁੰਦੇ ਨੇ ਵਿੱਚ ਮਾੜੀ ਮੋਟੀ ਪੰਜਾਬੀ ਵੀ ਹੁੰਦੀ। ਪਾਕਿਸਤਾਨੀ ਬੋਲੀ ਨਾ, ਸੀਰੀਅਲ ਹੁੰਦੇ ਆ ਮਤਲਬ ਕਿ ਫੈਮਲੀ ਵਾਲੇ, ਘਰੇਲੂ ਸੀਰੀਅਲ ਹਨੇ ਹਾਂ ਬਸ, ਤੀਹ ਪੈਂਤੀ ਕਿਸ਼ਤਾਂ ਚ ਖਤਮ ਕਰ ਦਿੰਦੇ ਨੇ,
ਹਾਂ-ਹਾਂ,
ਅੱਛੇ ਬਹੁਤ ਅੱਛੇ ਸਟੋਰੀ ਹੈ ਇਹ ਨੀ ਵੀ ਲੰਬੀ ਨੀ ਖਿੱਚਦੇ ਹੈ, ਸਟੋਰੀ ਨੂੰ ਉਹਨਾਂ ਨੇ ਮੇਨ, ਨ ਕਰਨੇ ਨੇ ਵੀ ਪੱਚੀ ਜਾਂ ਹੱਦ ਤੀਹ ਜਾਂ ਪੈਂਤੀ ਕਿਸ਼ਤਾਂ ਤੋਂ ਖਤਮ ਨਾ, ਹੂੰ ਅੱਛਾ ਹਫ਼ਤੇ ਅਸੀਂ ਦਿਹਾੜੀ ਦੇ ਦੋ ਦੋ ਤਿੰਨ-ਤਿੰਨ ਕਿਸ਼ਤ
ਯੂਟੀਊਬ ਤੇ ਯੂਟੀਊਬ ਤੇਦ ਹੋਰ ਵੀ ਬਲੋਗਸ ਸੁਰਾਂਦੇ ਨੇ ਜ ਦੇਵ ਦੇਵਕ ਲੋਕ ਸੁਰਾਂਦੇ,
ਇੱਕ ਵਾਰੀ ਤੁਸੀਂ ਵੇਖਿਆ ਜੇ ਲਗਾਓਗੇ ਨਾ ਸਰਚ ਮਾਰਨਾ ਪਾਕਿਸਤਾਨੀ ਸਰੀ,
ਕਿਸ ਨਾਮ ਤੋਂ ਹੈ?
ਤੁਸੀਂ ਸਰਚ ਮਾਰੋਗੇ ਨਾ ਜਿਸ ਤਰ੍ਹਾਂ ਯੂਟਿਊਬ ਤੇ,
ਹਾਂ-ਹਾਂ,
ਪਰ ਅ ਲਿਖਦੇ ਨੇ ਪਾਕਿਸਤਾਨੀ ਡਰਾਮਾ, ਫੇਰ ਬੜੇ ਨਾਟਕ ਦੇ ਨਾਮ ਆ ਜਾਣਗੇ ਫੇਰ, ਤੁਸੀਂ ਤੂੰ ਮੇਰੀ ਜ਼ਿੰਦਗੀ ਹੋ ਹੈ ਨਾਟਕ ਦੇਖਣਾ ਤੁਸੀਂ ਬਹੁਤ ਵਧੀਆ ਐ,
ਚਲੋ ਮਰਜੀ ਟਰ ਕਰਾਈ ਕਰਾਂਗੀ ਫੇਰ।
ਹਾਂ ਦੇਖਣਾ ਦੋ ਤਿੰਨ ਅ ਦੋ ਤਿੰਨ ਕਿਸ਼ਤਾਂ ਦਿਹਾੜੀ ਦੀਆਂ ਵੇਖ ਲੈਂਦੇ ਆ। ਉਹ ਹਫ਼ਤੇ 'ਚ ਦਸ ਦਿਨ 'ਚ ਨਾਟਕ ਖਤਮ ਹੋ ਜਾਂਦਾ ਹੈ, ਧੀ ਕਹਿੰਦੇ ਕਿਸ ਤਰ੍ਹਾਂ ਸੀ। ਸਾਰੀਆਂ ਹੁੰਦੀਆਂ ਹਨ, ਬਹੁਤ ਪਿਆਰਾ ਨਾਟਕ ਹੈਗਾ।
ਚਲੋ ਵਧੀਆ ਟਾਈਮ ਪਾਸ ਹੋ ਜਾਂਦਾ ਆਪਣਾ ਮਾਈਡ ਉਹ ਹੋ ਜਾਂਦਾ।
ਹਾਂ ਬਸ ਉਹੀ ਹੈ ਮਤਲਬ ਕਿ ਅੱਜ -ਕੱਲ ਦੀਆਂ ਮੂਵੀਜ਼ ਤੇ ਵੇਖਣ ਤੇ ਦਿਲ ਹੀ ਨਹੀਂ ਕਰਦਾ ‌। ਹਾਂ ਪੁਰਾਣੀਆਂ ਮੂਵੀਜ਼ ਲਾ ਲਓ। ਫੇਰ ਵੀ ਅੱਛੀਆਂ ਲੱਗਦੀਆਂ।
ਸਾਰੀ ਮੂਵੀਜ਼ 'ਚ ਲੜਾਈ-ਲੜਾਈ ਬਸ ਲੜਾਈ ਨਾ ਕੋਈ ਸਟੋਰੀ ਨਹੀਂ ਹੈ। ਪੈਣੇ ਆ ਜੀ ਮੂਵੀਜ਼ ਦੇ ਵਿੱਚ।
ਪਹਿਲੀਆਂ ਸਟੋਰੀ ਹੁੰਦੀਆਂ ਸੀ। ਬੰਦਾ ਹਾਂ ਫੈਮਲੀ ਚ ਬਹਿ ਕੇ ਵੇਖ ਸਕਦਾ ਸੀ, ਗਾਣੇ ਵੀ ਇੰਨੇ ਅੱਛੇ ਹੁੰਦੇ ਸੀ ਹਜੇ ਤੱਕ ਜਿਸਨੇ ਮਰਜ਼ੀ ਸੁਣਲੋ ਅੱਛੇ ਲੱਗਦੇ ਨੇ ਸੁਣਨ।
ਨਾਈਨਟੀ ਸੀ ਮੂਵੀਜ਼ ਨਾਈਨ ਜੋ ਨਾਈਟੀ ਦੇਗੇ ਆ ਸਭ ਨੂੰ ਪੁਰਾਣੀ ਮੰਮੀਸ ਨੂੰ ਜ਼ਿਆਦਾ
ਹਾਂ ਨਾਈਥ ਇਸ ਦੀ ਉਦੋਂ ਵੀ ਬਹੁਤ ਪਿਆਰੀ ਸੈਵਨ। ਦੀ ਮੂਵੀਜ਼ ਪੁਰਾਣੀਆਂ ਬਹੁਤ ਅੱਛੀਆਂ ਨੇ।
ਹਾਂ। ਅੱਜ-ਕੱਲ ਜੋ ਜੋ ਹੁੰਦੀ ਮੂਵੀਜ਼ ਰੈਲਟਸਟ ਸਭ ਇਵੇਂ ਦੀਆਂ ਹੈ।
ਅੱਜ-ਕੱਲ ਪੰਜਾਬੀ ਫੇਰ ਵੀ ਸਹੀ ਚੱਲ ਜਾਂਦੀਆਂ ਨੇ ਪਰ ਹਿੰਦੀ ਮੂਵੀ ਤੇ ਬੋਲੀਵੁੱਡ। ਵਾਲੀਆਂ ਤੇ ਬੇਕਾਰ ਹੀ ਕਰਤੇ ਸਾਰੇ। ਜਿਆਦਾ ਕੌਪੀ ਕਰ ਲੈਂਗੇ। ਸਾਊਥ ਵਾਲਿਆਂ ਦੀ ਉਹਨਾਂ ਦੀ ਕੋਪੀ ਜਿਆਦਾ ਕਰਦੇ ਨੇ, ਸਾਊਥ ਵਾਲਿਆਂ ਦੀ।
ਹਿੰਦੀ ਡਬਿੰਗ ਕਰਨ ਹੂੰ, ਹੂੰ।
ਬਸ ਕੋਈ ਹਾਲ ਨਹੀਂ ਹੈ, ਅੱਜ- ਕੱਲ ਤੇ ਕਿਸੇ ਚੀਜ਼ ਦਾ।
ਹੂੰ।
ਨਾ ਕੋਈ ਸਟੋਰੀ ਹੈ ਨਾ ਕੋਈ
ਨਾ ਉਹ ਫੈਮਲੀਆਂ ਚ ਬੈਠ ਕੇ ਤਾਂ ਬਿਲਕੁਲ ਅੱਜ ਕੱਲ ਦੀ ਮੂਵੀ ਮੰਮੀ ਤੇ ਫੈਮਲੀ ਨੂੰ ਲੈ ਕੇ ਆਪਾਂ ਦੇਖ ਹੀ ਨਹੀਂ ਸਕਦੇ, ਕਿਉਂਕਿ ਇਹ ਇਹੋ ਜਿਹੇ
ਹਾਂ ਅੱਛਾ ਨਹੀਂ ਲੱਗਦਾ ਫੇਰ। ਬੱਚਿਆਂ ਸਾਹਮਣੇ ਬਹਿ ਕੇ ਵੇਖਣਾ ਵੱਡਿਆਂ ਦੇ ਨਾਲ ਬਹਿ ਕੇ ਵੇਖਣਾ ਆਪਣੀ ਇਕ ਅੱਖਾਂ ਨੀਵੀਆਂ ਹੋ ਜਾਂਦੀਆਂ ਹੈ, ਬਿਲਕੁਲ ਅੱਗੇ ਟੀਵੀ ਤੇ ਆਂਦੀਆ ਸੀਂ ਮੂਵੀਜ਼ ਸਾਰੇ। ਫੈਮਲੀ ਇਕੱਠੀ ਬਹਿ ਕੇ ਵੇਖਦੇ ਸੀ।
ਫਿਲਮ ਦੇਖ ਦੇ ਹੁੰਦੇ ਸੀ ਪਹਿਲਾਂ -ਪਹਿਲਾਂ ਤਾਂ ਲਾਈਟ ਵੀ ਜਾਂਦੀ ਹੁੰਦੀ ਸੀ, ਸਾਰੇ ਬੱਚੇ ਇਕੱਠੇ ਹੁੰਦੇ -ਹੁੰਦੇ ਸੀ ਰਾਤ ਨੂੰ ਵੀ ਫੇਰ ਸਭ ਨੇ ਇੱਕਠੇ ਆਂਗਣ ਵਿੱਚ ਖੇਡਣਾ। ਅੱਜ -ਕੱਲ ਕੋਈ ਖੇਡਦਾ ਹੈ ਹੀ ਨਹੀਂ ਅੱਜ -ਕੱਲ ਕੋਈ ਨਹੀਂ ਖੇਡਦਾ।
ਪਹਿਲੇ ਅਸੀਂ ਰਾਤੀ ਦਸ- ਦਸ ਵਜੇ ਤਿਕਣ ਖੇਲਦੇ ਰਹਿੰਦੇ ਸਾਂ, ਕਦੀ ਖੋ ਖੇਲ ਲੈ ਕਦੀ ਤੂੰ ਪਕੜਨ ਪਕੜਾਈ ਖੇਲ ਲਾ।
ਅੱਜ -ਕੱਲ੍ਹ ਸਭ ਆਪਣੇ ਆਪਣੇ ਫੋਨ ਟੀ ਵੀ ਚ ਹੀ ਵੜੇ ਰਹਿੰਦੇ ਨੇ ਫੇਰ ਨਿੱਕੇ -ਨਿੱਕੇ ਬੱਚੇ ਉਹ ਕੋਈ ਫੋਨ
ਹਾਂ ਫੋਨਾਂ ਨੇ ਤੇ ਨਾਸ ਮਾਰ
ਹੋ ਇਹ ਨਾ ਨਿੱਕੇ -ਨਿੱਕੇ ਬੱਚੇ ਕੋਈ ਨਾ ਬ ਨਾ ਕੋਈ। ਕੋਈ ਮਤਲਬ ਨਹੀਂ ਬਾਹਰ ਖੇਡਦੇ ਨਹੀਂ ਤੇ ਬਸ ਫੋਨ ਦੇ ਦੋ। ਆਪਾਂ ਫੇਰ ਇੱਕ ਥਾਂ ਤੇ ਫਿਰ ਫੋਨ ਲੈ ਕੇ ਬੈ
ਉਹ ਨਿੱਕੇ- ਨਿੱਕੇ ਹੈਗੇ ਨੇ ਜਰਾ -ਜਰਾ ਮੰਮਾ ਮੋਮ ਫੋਨ ਬੋਲਣਾ ਨਹੀਂ ਆਂਦਾ ਮੋਮ ਮੋਮ ਮੈਂ ਕਿਹਾ ਫੋਨ ਦਿਓ ਇਹਨੂੰ ਹਾਂ ਫੋਨ ਲੈ ਕੇ ਬਹਿਜੇਗਾ। ਯੂਟਿਊਬ ਖੋਲ ਲਿਆ ਇੰਨਾ ਪਤਾ ਵੀ ਇਹ ਯੂਟਿਊਬ ਖੋਲਣਾ। ਉਹ ਵੀ ਲੋਕ ਸਵੇਰ ਦਾ ਜੇ ਨਿੱਕਾ ਜਿੰਨਾ ਹੈਗਾ, ਲੋਕ ਸਵੇਰ ਗਿਆ ਘਰ ਕੇ
ਹਾਂ ਮੈਂ ਮੇਰੀ ਵਾਲੀ ਆਈ ਢਾਈ ਚੱਲਦੀ ਹੈਗੀ ਐ ਬਸ ਫੋਨ ਲੈ ਦੋ ਮੇਰੇ ਕੋ ਮੈਂ ਕਦੀ ਕਦੀ ਰਹੀਗੀ ਕਦੀ ਆਪਣੇ ਵੀਡੀਓ ਦੇਖਦੀ ਰਹੇਗੀ ਇਹ ਵੀ ਸ਼ਨੀਵਾਰ ਵੀਡੀਓਜ਼ ਦੇਖ
ਉਹ ਸਾਡੇ ਵਾਲੇ ਦੇ ਨਾ, ਏਹ ਨੀ ਵੇਖ ਕੇ ਰਾਜੀ, ਨਾ ਕਾਰਟੂਨ ਵੇਖ ਕੇ ਰਾਜੀ, ਤੇ ਨਾ ਕੋ
ਨਹੀਂ ਮੈਂ ਇਹਨੂੰ ਮੈਂ ਨਾ ਵੈਸੇ ਇਹਨੂੰ ਮੈਂ ਉਹੀ ਦਿਖਾਣੀ ਹਾਂ ਜਿਆਦ ਜਿਦੇ ਵਿੱਚ ਐਸ ਏ, ਐ ਸਿੱਖਦੀ ਰਵੇ। ਐ ਬੀ ਸੀ ਡੀ ਹੋ ਗਈ, ਵਨ ਵਨ ਟੂ ਥ੍ਰੀ ਹੋ ਗਈ, ਹਾਂ, ਹਾਂ ਏਹੀ ਨਾ ਏਹੀ ਅੱਜ- ਕੱਲ੍ਹ ਦੇ ਬੱਚੇ ਬਹੁਤ ਚਾਤਰ ਹੈਗੇ ਨੇ। ਉਂਗਲੀਆਂ ਤੇ ਇਵੇਂ ਚੱਲਦੀਆਂ ਤੇ ਨੀ ਬਣਗੇ।
ਹੁਣ ਤੋਂ ਕਿੰਨੇ ਟਰੇੇਂਡ ਹੈਗੇ ਨੇ। ਟਾਈਪਿੰਗ ਕਰਨ ਚ।
ਹਾਂ ਸਾਡੀਆਂ ਉਗਲੀਆਂ
ਅ ਹਾਂ
ਬਸ ਬੜੇ ਚਲੋ ਇੱਕ ਗੱਲ ਨਾਲੋਂ ਸਹੀ ਵੀ ਥੋੜੇ ਚੈਂਟ ਚਾਲਕ ਨੇ ਅੱਜ-ਕੱਲ੍ਹ। ਬੱਚੇ ਐਕਟਿਵ ਨੇ ਥੋੜੇ ਜਮਾਨਾ ਵੀ ਅੱਜ- ਕੱਲ ਐਕਟਿਵ
ਐਕਟਿਵ ਕੁੱਛ ਨਹੀਂ ਹੈ ਅੱਜ ਕੱਲ ਜ਼ਮਾਨਾ ਵੀ ਉਹ ਨੀ ਹੈ ਪਹਿਲਾਂ ਵਾਲਾ। ਆਪਾਂ ਬਾਹਰ ਖੇਡਣ ਵਾਸਤੇ ਵੇਖਦੇ ਹਾਂ ਬਾਹਰ ਵੀ ਨਹੀਂ ਆਪਾਂ ਵੇਖ ਸਕਦੇ ਜ਼ਿਆਦਾ ਡਰ ਲੱਗਦਾ। ਕੁੜੀਆਂ ਦਾ ਤੇ ਬਾਹਰ ਵੀ ਹਾਂਜੀ-ਹਾਂਜੀ, ਓਕੇ।